ਹੂੰ, ਹੈਲੋ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਭੈਣ ਜੀ ਜੀ।
ਹੋਰ ਠੀਕ ਓ।
ਹਾਂਜੀ, ਤੁਸੀਂ ਠੀਕ ਓ।
ਹਾਂਜੀ, ਮੈਂ ਵੀ ਵਧੀਆ ਹੋਰ ਘਰੇ ਸਭ ਠੀਕ ਨੇ।
ਠੀਕ -ਠਾਕ ਤੁਸੀਂ ਦੱਸੋ।
ਇੱਥੇ ਵੀ ਵਧੀਆ ਸਾਰੇ, ਹੋਰ ਦੱਸੋ ਕੀ ਖਾਧਾ ਪੀਤਾ।
ਹੁਣ ਮੈਂ ਨਾਸ਼ਤਾ ਕਰਕੇ ਆਟੀ, ਬ੍ਰੈਡ ਪਕੌੜੇ ਬਣਾਏ ਸੀ।
ਅੱਛਾ ਵਧੀਆ ਗੱਲ ਆ। ਪਰ ਇੰਨੀ ਗਰਮੀ ਚ ਬ੍ਰੈਡ ਪਕੌੜੇ।
ਫੇਰ ਏਸੀ ਲਾ ਕੇ ਅੰਦਰ ਬੈਠ ਕੇ, ਖਾ ਲੈਂਦੇ। ਰੋਜ਼ ਨੀ ਬਣਾਂਦੇ, ਰੋਜ਼ ਨੀ ਬਣਾਂਦੇ, ਕਦੇ ਕਦਾਏ ਬਣਾਉਂਦੇ
ਅੱ ਅੱਛਾ ਸਾਡੇ ਤਾਂ ਆਪ, ਮੌਸਮ ਬ੍ਰੈਡ ਪਕੌੜੇ ਖਾਣ ਆਲਾਈ ਹੋਇਆ ਹੋਇਆ।
ਹਾਂਜੀ, ਹੈਵੀ ਓਂਦੇ ਨਾ ਫੇਰ, ਓਇਲੀ ਵਾਲੀ ਹੁੰਦੇ ਹੈਵੀ ਹੁੰਦੇ ਨਾ ਫਿਰ ਖਾਣਾ ਵੀ ਨਹੀਂ ਚਾਹੀਦਾ ਕਦੇ-ਕਦੇ ਖਾਣਾ ਉਹ ਠੀਕ ਠੀਕ ਆ,
ਹਾਂਜੀ ਸਾ ਹਾਂਜੀ ਸਾਡੇ ਵੀ ਮੀਂਹ, ਪੈ ਕੇ ਹਟਿਆ ਹੁਣੀ,
ਹਾਂ ਬਾਰਿਸ਼ ਵਿੱਚ ਵਧੀਆ ਲੱਗਦੇ ਨਾ ਬ੍ਰੈਡ ਪਕੌੜੇ,
ਹਾਂ ਹਾਂਜੀ, ਉਹੀ ਆ ਤਾਂ ਹੀ ਤਾਂ ਸਾਡਾ ਵੀ ਜੇ ਕਰਦਾ ਸੀ ਹੁਣ ਚਾਹ ਚੂਹ ਪੀ ਕੇ ਹਟਿਆ ਪਰ ਮੌਸਮ ਵਧੀਆ ਹੋਇਆ ਪਿਆ ਇੱਥੇ,
ਹਾਂਜੀ ਮੀਹ ਤਾਂ ਸੁਬਾਹ ਨਾ ਆਪਣੇ ਬੇਟੇ, ਐਨੂੰ ਮੈਂ ਬਨਾਨਾ ਸੇਕ ਦਿੰਦੀ ਆ ਉਹ ਨਾ-ਨਾ ਚਾਹ ਪੀਂਦਾ ਹੈ ਫੇਰ ਦੁੱਧ ਤਾਂ ਪੀਂਦਾ ਹੁੰਦਾ। ਉਹ ਠੰਡ ਵਿੱਚ ਪਰ ਗਰਮੀ ਵਿੱਚ ਤਾਂ ਫੇਰ ਮੈਂ ਬਣਾਉਣਾ ਸਿੱਖ ਦਿੰਦੀ ਉਹਨੂੰ, ਫਿਰ ਮੈਂ ਚਾਹ ਨਾਲ ਮੈਂ ਚਾਹ ਪੀ ਲੈਂਦੀ ਸੀ।
ਹਾਂਜੀ ਬਨਾਨਾ ਸ਼ੇਕ ਤਾਂ ਵਧੀਆ ਹੁੰਦਾ ਮੇਰੀ ਵੀ, ਭੂਆ ਦਿੰਦੀ ਹੁੰਦੀ ਸੀ ਮੈਨੂੰ,
ਅੱਛਾ-ਅੱਛਾ ਹਾਂਜੀ ਗਰਮੀ ਵਿੱਚ ਤਾਂ ਕੋਈ ਮੈਂ ਬਨਾਨਾ ਸੇਕ ਹੀ ਦਿੰਦੀ।
ਹਾਂਜੀ ਮੈਨੂੰ ਵੀ ਗਰਮੀ ਚ ਮੈਂ ਗਈ ਹੋਈ ਸੀ ਨਾ,
ਹਾਂ, ਤੇ ਮੈਂ ਸੇਬ ਵੀ ਕੱਟ ਕੇ ਦਿੰਦੀ ਹੁੰਦੀ ਸੀ।
ਹਾਂਜੀ, ਵਧੀਆ ਹੁੰਦਾ ਬਨਾਨਾ ਸ਼ੇਕ ਤਾਂ ਵਧੀਆ ਹੁੰਦਾ ਪੀਣਾ
ਹੂੰ,
ਮੈਨੂੰ ਪਹਿਲੇ ਵਧੀਆ ਨੀ ਲੱਗਦਾ ਸੀ ਪਰ ਜਦੋਂ ਤੋਂ ਫਿਰ ਉੱਥੇ ਪੀਣ ਲੱਗ ਗਈ ਮੈਨੂੰ ਵਧੀਆ ਲੱਗਣ ਲੱਗ ਗਿਆ। ਮੈਂ ਕਦੇ ਘਰੇ ਵੀ ਕਦੇ ਜੀਅ ਕਰਦਾ ਬਣਾ ਕੇ ਆਪਦਾ ਪੀ ਲਈ ਦਾ,
ਉਹ ਵੱਧ ਜੇ ਆਪਾਂ ਦੁੱਧ ਕੱਟ ਪਾਈਏ ਨਾ ਉਹ ਫੇਰ ਬਨਾਨੇ ਦਾ ਟੇਸਟ ਆਦਾ ਜੇ, ਦੁੱਧ ਵੱਧ ਪਾਈਏ ਫਿਰ ਦੋਨੋ ਦਾ ਟੇਸਟ ਬਰਾਬਰ ਆਦਾ।
ਜੀ ਉਹੀ ਗੱਲ ਆ।
ਪਤਾ ਨੀ ਜਾਂਦਾ ਥੋੜਾ ਪਤਲਾ-ਪਤਲਾ ਪੀਤਾ ਜਾਂਦਾ।
ਹਾਂਜੀ,
ਵਿੱਚ ਚੀਕੂ-ਚੀਕੂ ਵੀ ਐਡ ਕਰ ਸਕਦੇ।
ਨਹੀਂ ਚੀਕੋ ਨੀ ਵਧੀਆ ਲੱਗਦੇ ਬਨਾਨਾ ਹੀ ਵਧੀਆ ਲੱਗਦਾ।
ਗਰਮੀ ਵਿੱਚ ਚੀਕੂ ਔਰ ਅਹ ਕੇਲੇ ਬਨਾਨਾ ਵਧੀਆ। ਲੱਗਦਾ ਨਾ
ਹਾਂਜੀ ਹੋਰ ਤੁਸੀਂ ਫਿਰ ਕਿਵੇਂ ਬਣਾਉਦੇ ਹੈਗੇ ਬਨਾਨਾ ਸ਼ੇਕ। ਕਿਵੇਂ ਬਣਾਦੇ ਹੁੰਦੇ ਆ।
ਫਿਰ ਮੈਂ ਚੀਨੀ ਦਾ ਵਾਪਰ ਮੈਂ ਕੱਟ ਕਰਦੀ ਮੈਂ ਸ਼ਾਇਦ ਦਾ ਵਾਪਰ ਕਰਦੀ ਆ।
ਅੱਛਾ
ਮੈਂ ਚੀਨੀ ਘੱਟ ਖਾਂਦੀ ਮੈਂ ਸ਼ਾਇਦ ਹੀ ਫਿਰ। ਬਨਾਨਾ ਸ਼ੇਕ ਵਿੱਚ ਮੈਂ ਸ਼ ਸ਼ਹਿਦ ਪਾਉਂਦੀ ਸੀ।
ਅੱਛਾ ਵਧੀਆ ਬਣਦਾ।
ਫ ਬਣਾ ਮਿੱਠੇ ਕਰਕੇ,
ਅੱਛਾ-ਅੱਛਾ,
ਨੀ ਦਾ ਫਿਰ ਨੁਕਸਾਨ ਹੁੰਦਾ ਨਾ, ਚੀਨੀ ਨਹੀਂ ਖਾਣੀ ਚਾਹੀਦੀ ਕਹਿੰਦੇ,
ਹੂੰ, ਚੀਨੀ ਤਾਂ ਵਧੀਆ ਨੀ ਹੁੰਦੀ ਸ਼ੂਗਰ ਵਧੀਆ ਨੀ ਹੁੰਦੀ।
ਔਰ ਚਾਹ ਵਿੱਚ ਵੀ ਮੈਂ ਗੁੜ ਪੀ ਗੁੜ ਪਾਦੀ।
ਹਾਂ ਗੁਡਾ ਆਲੀ ਚਾਹ ਤਾਂ ਵਧੀਆ ਹੁੰਦੀ ਹੈ ਚਾਹ ਚਾਹ ਤਾਂ ਘੱਟ ਹੀ, ਪੀਵੋ ਪਰ ਫੇਰ ਵੀ ਜੇ ਗੁਡਾਲੀ ਪੀਣਾ ਤਾਂ ਵਧੀਆ ਗੱਲ ਆ,
ਮੈਂ ਇੱਕ ਟਾਈਮ ਪੀਂਦੀ ਹੈ ਸ਼ਾਮ ਨੂੰ ਨੀ ਪੀਂਦੀ ਚਾਹ,
ਅੱਛਾ, ਅਸੀਂ ਵੀ ਇੱਕ ਟਾਈਮ ਹੁਣ ਹੂੰ,
ਪਹੁੰਚਾਦੇ ਨਾ ਵਿਚ
ਹਾਂਜੀ
ਹਮ
ਅਸੀਂ ਵੀ ਇੱਕ ਹੀ ਟਾਈਮ ਪੀਨੇ ਚਾਹ ਤਾ ਕਿਉਂਕਿ ਗਰਮੀ ਆ ਨਾ ਗਰਮੀਆਂ ਚ ਥੋੜ੍ਹੀ ਪੀਤੀ ਪੀਤੀ ਜਾਂਦੀ ਹੈ ਠੰਡ ਚ ਪੀ ਲੈਂਦੇ ਹਾਂ।
ਬਸ ਇੱਕ ਚਾਹ ਤਾਪੀਂਦੇ ਥੋੜ੍ਹੀ ਜਿਹੀ ਚੁ ਅਹ ਤਾਕਤ ਜਿਹੀ ਆ ਜਾਂਦੀ ਕੰਮ ਕੁਮ ਕਰਨੇ ਵਾਸਤੇ।
ਹਾਂਜੀ
ਨੀਂਦ ਨੀ ਆਉਂਦੀ ਨੇਸਤੀ ਨੀ ਆਉਂਦੀ।
ਹਾਂਜੀ
ਹਾਂ ਚੁਸਤੀ ਚੁਸਤੀ ਜਿਹੀ ਹੋ ਜਾਂਦੀ ਹੈ ਕੰਮ ਕਰਨੇ ਦੀ
ਉਹੀ ਤਾਂ ਗੱਲ ਆ ਵੈਸੇ ਦੁੱਧ ਵਗੈਰਾ ਵਧੀਆ ਪੀਣ ਨੂੰ ਤਾਂ ਦੁੱਧ ਪੀਆ ਕੇ
ਹਾਂਜੀ ਗਰਮੀਆਂ ਵਿੱਚ ਚਾਹੇ ਠੰਡਾ ਦੁੱਧ ਪੀ ਲੋੋ।
ਹਾਂ ਸ਼ਰੀਰ ਨੂੰ ਵਧੀਆ ਨਾਲ
ਕੱਚੀ ਲੱਸੀ ਸਭ ਤੋਂ ਬੇਸਟ ਆ ਕੱਚੀ ਲੱਸੀ ਪੀਆ ਕਰੋ। ਰੋਟੀ ਜਦ ਰੋਟੀ ਖਾਂਦੇ ਨਾ ਤਾਂ ਵੀ ਕੱਚੀ ਲੱਸੀ ਰੱਖਿਆ ਕਰੋ ਆਪਦੇ ਕੋਲ
ਅੱਛਾ
ਹਮ
ਅਸੀਂ ਲੱਸੀ ਪੀ ਲੈਦੇ ਹੁੰਦੇ ਆ।
ਦਹੀਂ ਨਹੀਂ ਹੁੰਦੀ ਨਾ ਘਰੇ ਫਿਰ ਕੱਚੀ ਲੱਸੀ ਪੀ ਲਿਆ ਕਰੋ।
ਅੱਛਾ ਹੋਰ ਤੁਹਾਡੇ ਕਿਵੇਂ ਦਾ ਮੌਸਮ?
ਮੌਸਮ ਅੱਜ ਧੁੱਪ ਜਿਹੀ ਹੈ ਗਰਮੀ ਅੱਜ।
ਅੱਛਾ ਅੱਛਾ ਸਾਡੇ ਤਾਂ ਬਹੁਤ ਵਧੀਆ ਹੋਇਆ ਪਿਆ ਮੀਂਹ ਪਿਆ ਰਾਤ ਵੀ ਮੀਂਹ ਪਿਆ ਤੇ ਸਵੇਰੇ ਵੀ ਹੁਣ ਮੀਂਹ ਪੈ ਕੇ ਹਟਿਆ। ਹਮ ਹੁਣ ਚਾਲੂ ਹੋ ਜਾਣਾ ਮੀਹ।
ਅੱਛਾ ਫਿਰ ਤੁਸੀਂ ਅ ਸੁਬਾਹ ਕੋਈ ਨਾਸ਼ਤਾ ਵਗੈਰਾ ਕਰਦੇ ਹੁੰਦੇ।
ਹਾਂਜੀ ਨਾਸ਼ਤਾ ਕਰੀ ਦਾ ਹੁੰਦਾ ਅਸੀ।
ਪਹਿਲੇ ਵੋਕ ਕਰਦੇ ਹੋਣੇ ਨਾ ਯੋਗਾ ਵਗੈਰਾ ਕਰਦੇ ਹੁੰਦੇ। ਐਕਸਰਸਾਈਜ਼ ਵਗੈਰਾ ਕਰਦੇ ਹੋਣੇ।
ਹਾਂ ਜੀ ਹਾਂ ਜੀ ਸੁਬਹ ਉਠ ਕੇ ਕਰੀ ਦਾ। ਤੇ ਫੇਰ ਨਾਸ਼ਤਾ ਤਾਂ ਪੋਹੇ ਬਣਾਏ ਸੀ ਅੱਜ।
ਫੇਰ ਤੁਸੀਂ ਪਹਿਲੇ। ਅ ਯੋਗਾ ਕਰਕੇ ਫੇਰ ਤੁਸੀਂ ਪਾਣੀ ਵਗੈਰਾ ਪੀਂਦੇ ਹੋਣੇ।
ਹਾਂ ਹਾਂ ਪਾਣੀ ਵਗੈਰਾ ਪੀਂਦੇ ਆ। ਵੈਸੇ ਤਾਂ ਪਾਣੀ ਤਾਂ ਪੀਣਾ ਹੀ ਆ।
ਦੋ। ਬੈਠ ਕੇ ਪੀਆ ਕਰੋ।
ਹਾਂ ਜੀ ਬੈਠ ਕੇ ਹੀ ਪੀਂਦੇ ਹਾਂ ਅਸੀਂ ਆਰਾਮ ਨਾਲ ਆਪਦਾ ਪਹਿਲੇ। ਥੋੜਾ ਟਾਈਮ ਨਾਲ ਹੀ ਪੀਦੇ ਹਾਂ ਅ ਜ। ਜਦੀ ਨਹੀਂ ਪੀਂਦੇ। ਥੋੜੇ ਟਾਈਮ ਨਾਲ ਹੀ ਪੀਦੇ ਹਾਂ। ਕਿਉਂਕਿ ਫੇਰ ਸਰੀਰ ਚ ਗਰਮੀ ਜਿਹੀ ਹੁੰਦੀ ਹੈ ਨਾ।
ਹਮ ਚਾਹੇ ਅਜਵੈਨ ਸੌਫ। ਅਜਵੈਨ ਮੇਥੀ ਦਾਣਾ ਪਾ। ਕੇ ਜੀਰਾ ਪਾ ਕੇ ਉਹ ਵੀ ਪਾਣੀ ਤੁਸੀਂ ਪੀ ਸਕਦੇ ਹੋ ਫਿਰ ਕੋਸਾ ਕਰਕੇ
ਜੀ
ਹਾਂ ਉਹ ਹੱਡੀਆਂ ਵਾਸਤੇ ਵਧੀਆ ਹੁੰਦਾ ਵੇਟ ਵ ਵੇਟ ਵਾਸਤੇ ਵੀ ਵਧੀਆ। ਵਧੀਆ ਹੁੰਦਾ ਹੱਡੀਆਂ ਵੀ ਹੱਡੀਆਂ ਵੀ ਵਧੀਆ ਹੁੰਦੇ ਪੱਕੇ ਹੁੰਦੇ ਆ ਹੱਡੀਆਂ।
ਮੈਂ ਤਾਂ ਜ਼ਿਆਦਾ ਜੀਰੇ ਵਾਲਾ ਪਾਣੀ ਪੀਦੀ ਹਾਂ।
ਅੱਛਾ ਅੱਛਾ ਤੁਹਾਡਾ ਵੇਟ ਨਹੀਂ ਵੱਧਦਾ।
ਹਾਂਜੀ ਨਹੀਂ ਪਹਿਲੇ ਹੀ ਸੀਗਾ ਪਰ ਉਹ ਸਕਿੰਨ ਵਾਸਤੇ ਵਧੀਆ ਨਾ ਮੇਰੇ ਪਿੰਪਲ ਬਹੁਤ ਨ
ਨਹੀਂ ਫਿਰ ਉਹਦੇ ਨਾਲ ਤਾਂ ਵ ਵੇਟ ਘੱਟ ਜਾਣਾ ਤੁਹਾਡਾ।
ਵੇਟ ਤਾਂ ਘੱਟਦਾ ਪਰ ਮੈਂ ਸਕਿਨ ਵਧੀਆ ਹੋ ਜਾਂਦੀ। ਪਿੰਪਲ ਚਲੇ ਜਾਂਦਾ ਹੈ।
ਸਕਿਨ ਵਾਸਤੇ ਪਪੀਤਾ ਖਾਇਆ ਕਰੋ, ਫਰੂਟ ਖਾਇਆ ਕਰੋ, ਦੁੱਧ ਪੀਆ ਕਰੋ। ਕਿੰਨੇ ਚੀਜ਼ਾਂ ਆਉਂਦੇ ਤੁਹਾਡੇ ਸਕਿਨ ਵਾਸਤੇ ਖ ਪਿੰਪਲਸ ਵਾਸਤੇ ਦੂਰ ਕਰਨ ਵਾਸਤੇ ਪਾਣੀ ਪੀਆ ਕਰੋ ਵੱਧ ਤੋਂ ਵੱਧ। ਜੀਰੇ ਦਾ ਪਾਣੀ ਤਾਂ ਉਹਨਾਂ ਦੇ ਵਾਸਤੇ ਮੋਟਾਪੇ ਵਾਸਤੇ।
ਹਾਂ ਜੀ ਪਰ ਸ। ਸਕਿੰਨ ਵੀ ਬਹੁਤ ਸਹੀ ਹੋ ਜਾਂਦੀ ਆ। ਜਦ ਮੈਂ ਪੀ ਲੈਂਦੀ ਹਾਂ ਨਾ ਪੂਰੇ ਪਿੰਪਲਸ ਚਲੇ ਹੀ ਜਾਂਦੇ ਨੇ ਜਮਾਂ। ਤੇ ਨਾਲ ਹੀਟ ਵੀ ਆ ਨਾ ਪੂਰੇ ਸਰੀਰ।
ਹਾਂ ਜੀਰਾ ਠੰਡਾ ਹੁੰਦਾ ਨਾ।
ਹਮ।
ਅਜਵੈਨ ਵੀ ਵਧੀਆ ਹੁੰਦੀ। ਹਜ਼ਮ ਵਗੈਰਾ ਵੀ ਹੋ ਜਾਂਦਾ ਖਾਧਾ ਪੀਤਾ।
ਹਾਂ ਜੀ
ਸੌਂਫ ਔਰ। ਸੌਂਫ ਰੋਟੀ ਤੋਂ ਬਾਅਦ ਸੌਂਫ ਜ਼ਰੂਰੀ ਹੁੰਦੀ ਖਾਣੀ ਵਧ ਵਧੀਆ ਹੁੰਦੀ।
ਹਮ ਹਾਂ ਸਾਫ਼ ਸੂਫ਼ ਤਾਂ ਖਾਈ ਦੇ ਤੇ ਚਾਹ ਚੂ ਚ ਪੀ। ਕੀ ਤਨੇ? ਗਰਮੀਆਂ ਚ ਆ ਹੀ ਕੁਝ।
ਹਾਂ ਪੜ੍ਹਾਈ ਕਰਦੇ ਓ ਤੁਸੀਂ?
ਹਾਂਜੀ ਅ ਸਟੱਡੀ ਕਰਦੇ ਆ। ਮੇਰੀ ਡਿਗਰੀ ਹੋਈ ਆ। ਲੇ ਹਜੇ ਬੀ ਐੱਸਸੀ।
ਅੱਛਾ ਅੱਛਾ। ਉਸ ਤੋਂ ਬਾਅਦ ਫਿਰ ਅ ਜੋਬ ਵਗੈਰਾ।
ਜੋਬ ਵਗੈਰਾ। ਦੇਖਣੀ ਹੈ। ਅਸੀਂ ਦੇਖਾਂਗੇ ਕੋ ਕਿਤੇ ਅਪਲਾਈ ਕਰਾਂਗੇ ਜੋਬ ਦਾ।
ਅੱਛਾ ਅੱਛਾ।
ਹਾਂ ਜੀ।
ਸਟੱਡੀ ਦੇ ਨਾਲ ਤੁਸੀਂ ਹੋਰ ਵੀ ਕੁਝ ਕਰ ਸਕਦੇ।
ਸਟਡੀ ਨਾਲ। ਨਹੀਂ ਕਰ ਤਾਂ ਸਕਦੇ ਪਰ ਹਜੇ ਮੇਰੀ। ਸਟਡੀ ਲਾਸਟ ਡਿਗਰੀ ਸੈਮੇਸਟਰ ਆ ਨਾ ਤੇ ਤਾਂ ਕਰਕੇ ਹਜੇ ਕੁਝ ਨੀ ਕਰ ਸਕਦੇ।
ਅੱਛਾ ਅੱਛਾ।
ਹਾਂਜੀ। ਦੇਖਾਂਗੇ। ਕੋਈ ਕੋਰਸ ਕੁਰਸ ਕਰ ਲਾਂਗੇ।
ਅੱਛਾ ਅੱਛਾ।
ਹਾਂਜੀ ਹੋਰ ਤੁਸੀਂ ਕੀ ਕਰਦੇ ਹੋ ਘਰੇ ਘਰੇ ਕੀ ਕਰਦੇ ਹੁੰਦੇ ਤੁਸੀਂ
ਅਸੀਂ ਅ ਕੰਮ ਕਰ ਲੈਂਦੇ ਫੇਰ ਕੋ ਜੋਬ ਜੂਬ ਮਿਲ ਜਾਂਦੀ ਉਹ ਕਰ ਮਾੜਾ ਮੋਟਾ ਕਰ ਲੈਂਦੀ ਜੇ ਸੈਲੂਨ ਦਾ।
ਅੱਛਾ ਹਾਂ ਜੀ ਚਾ।
ਹਾਂ ਐ ਵੀ ਹੈ ਵਿੱਚ ਵਿੱਚ ਵੀ ਨਾ ਲੋਕ ਪੈਸੇ ਬਹੁਤ ਘੱਟ ਦਿੰਦੇ।
ਅੱਛਾ।
ਹਾਂ ਫਿਰ ਵਧਾਣੇ ਚਾਹੀਦੇ। ਹੁਣ ਕਿੱਟਾ ਕਿੰਨੇ ਮਹਿੰਗੇ ਹੋ ਗਏ?
ਹਾਂ ਹੁਣ ਤਾਂ ਸਭ ਕੁਝ ਹੀ ਮਹਿੰਗਾ ਹੋਇਆ ਪਿਆ।
ਮਹਿੰਗਾਈ ਇਨੀ ਹੋਈ ਆ ਲੋਕ ਦੇਦੇ ਨੀ ਲੋਕਾਂ ਦਾ। ਲੋਕ ਘਰ ਕਰ ਲੈਂਦੇ। ਪਰ ਕਰਦੇ। ਕਰ ਕਰਦੇ ਆ ਪੈਸੇ ਕੱਟ ਦਿੰਦੇ ਆ।
ਹਾਂਜੀ।
ਹਾਂਜੀ। ਅੱਛਾ ਹਾਂਜੀ।
ਮੈਂ ਕਿਹਾ ਇਹ ਕੀ ਕਹਿੰਦੇ ਪ੍ਰੋਡਕਟਸ ਤਾਂ ਬਹੁਤ ਮਹਿੰਗੇ ਹੋਏ ਪਏ ਨੇ।
ਹਾਂਜੀ ਔਰ ਫੇਰ ਨਾ ਅ ਲੋਕ ਵੈਕਸ ਦੇ ਵੈਕਸ ਵੀ ਕਿੰਨਾ ਡੱਬਾ ਮਹਿੰਗਾ ਮਹਿੰਗਾ ਹੋ ਗਿਆ। ਪਹਿਲਾਂ ਕਿੰਨਾ ਸਸਤਾ ਹੁੰਦਾ ਹੁੰਦਾ ਸੀ।
ਹਾਂਜੀ ਹਾਂਜੀ ਸਭ ਕੁਛ ਹੀ ਮਹਿੰਗਾ ਹੋਇਆ ਪਿਆ ਹੁਣ ਤਾਂ। ਹ ਹੁਣ ਤਾਂ ਤੇਲ ਵੀ ਬਹੁਤ ਮਹਿੰਗਾ ਹੋ ਗਿਆ।
ਹਾਂ ਪੈਟਰੋਲ ਕਿੰਨਾ ਮਹਿੰਗਾ ਕੀ ਆਪਾਂ ਸਕੂਟੀ ਤੇ ਵੀ ਜਾਈਏ ਤੇ ਪੈਟਰੋਲ ਤੇਲ ਕਿੰਨਾ ਮਹਿੰਗਾ ਹੈ।
ਮਿਲਦਾ ਵੀ ਨਹੀਂ ਕਿਤੇ ਕਿਤੇ ਤਾਂ ਮਿਲਦਾ ਨੀ ਕਦੇ।
ਆਟੋ ਵਾਲੇ ਵੀ ਇੰਨੇ ਇੰਨੇ ਪੈਸੇ ਲੈ ਲੈਂਦੇ।
ਹਾਂ ਆਟੋ ਦੇ ਵੀ ਪੈਸੇ ਬਹੁਤ ਹੋ ਗਏ ਹੈ। ਸਾਰਾ ਕੁਛ ਮਗਾਈ ਹੋਈ ਪਈਏ ਸਾਰੇ ਕਿਤੇ।
ਹਮ।
ਹ ਜੀ।
ਹੋਰ ਤੁਸੀਂ ਦੱਸੋ?
ਹ ਹੁਣ ਕੀ ਬਣਾਉਣਾ ਦੁਪਹਿਰੇ?
ਅਹ ਮੈਂ ਕੱਦੂ ਦੇ ਉਹ ਕੋਫਤੇ।
ਅੱਛਾ।
ਤੁਹਾਨੂੰ ਆਉਂਦੇ ਹੋ ਕਿਵੇਂ ਬਨਾਉਂਦੇ ਤੁਸੀਂ?
ਨਹੀਂ ਮੈਨੂੰ ਤਾਂ ਨਹੀਂ ਆਉਂਦੇ ਕੱਦੂ ਦੇ ਕੋਫ ਤੇ।
ਨਹੀਂ ਮੈਨੂੰ ਨੀ ਆਉਂਦੇ ਤੁਹਾਨੂੰ ਆਉਂਦੇ?
ਹਾਂਜੀ।
ਅੱਛਾ ਵਧੀਆ ਗੱਲ ਆ ਚਲੋ ਭੈਣ ਜੀ ਰੱਖਦੀ ਆ ਮੈਂ। ਬਾਦ ਚ ਕਰਦੇ ਆ ਗੱਲ।
ਹਾਂ।
ਮੈਂ ਮਾੜਾ ਕੰਮ ਆ ਗਿਆ ਮੈਨੂੰ।
ਫਰਾ ਟਾਈਮ ਹੈਗਾ।
ਹਾਂਜੀ।
ਉਹ ਮੈ ਮੈਂ ਕਿਹਾ ਥੋੜਾ ਟਾਈਮ। ਮੈਨੂੰ ਵੀ ਜਾਣਾ ਸੀ ਟੈਮ ਘੱਟ ਆ ਮੈਨੂੰ।
ਹਾਂਜੀ ਹਾਂਜੀ।
ਹਾਂ ਤੇ ਮੈਂ ਤੁਹਾਨੂੰ ਫੇਰ ਕਰਾਂਗੀ ਠੀਕ ਐ।
ਹਾਂਜੀ ਠੀਕ ਹੈ, ਠੀਕ ਹੈ ਹਾਂਜੀ। ਠੀਕ ਆ ਰੱਖਾਂ ਫਿਰ
ਚੰਗਾ ਭੈਣ ਜੀ ਸਸ ਰੀ ਅਕਾਲ। ਚੰਗਾ ਰੱਖਾਂ?
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
ਹ ਸਤਿ ਸ੍ਰੀ ਅਕਾਲ ਜੀ।